ਹਾਂਜੀ।
ਢਲ ਜੀ।
ਸਸ ਰੀ ਕਾਲ ਜੀ ਹੋਰ ਸੁਨਾਓ ਹੈਲੋ। ਅਵਾਜ ਨੀ, ਅਵਾਜ ਨੀ ਆ ਰਹੀ ਆਵਾਜ਼ ਨੀ ਆਰੀ ਤੁਆਡੀ।
ਪਚਾਨਿਆ
ਠੀਕ ਆ, ਆਵਾਜ਼ ਨੀ ਆ ਤੁਹਾਡੀ ਹੈਲੋ। ਹੈਲੋ। ਹੈਲੋ, ਆਵਾਜ਼ ਨੀ ਆ ਰੀ ਤੁਆਡੀ।
ਹਾਂਜੀ।
ਆਵਾਜ਼ ਨੀ ਆ ਰੀ ਤੁਆਡੀ। ਹਰ ਦੱਸੋ।
ਹਾਂਜੀ ਹਾਂਜੀ ਹੁਣ ਆ ਗਈ ਤੁਆਡੀ ਵਾਜ ਮੈਨੂੰ ਹਾਂਜੀ ਹਾਂਜੀ ਹੋਰ ਸੁਣਾਓ ਕੀ ਹਾਲ ਚਾਲ ਐ
ਹੋਰ ਠੀਕ ਹੈ ਸਭ ਤੁਸੀਂ ਸੁਣਾਓ।
ਹੋਰ ਵਧੀਆ ਹੋਰ ਕੀ ਕਰਦੇ ਪਏ ਸੀ
ਹੁਣ ਬੈਠੇ ਸੀ ਹੁਣ ਤਾਂ ਕੁੱਛ ਨੀ ਕਰਦੇ ਹੋਰ ਦੱਸੋ
ਅੱਛਾ ਅੱਛਾ ਅੱਜ ਕੱਲ੍ਹ ਗਰਮੀ ਵੀ ਤੇ ਬਹੁਤ ਪੈ ਰਹੀ ਹੈ ਨਾ ਕਿ ਕਰੇ ਕੋਈ ਹਾਂਜੀ ਕਿਤੇ ਜਾ ਕਿੱਤੇ ਜਾਣ ਨੂੰ ਵੀ ਤੇ ਨਹੀਂ ਦਿਲ ਕਰਦਾ ਪਿਆ ਕੀ ਬੰਦਾ ਘਰੋ ਨੀ ਨਿਕਲੇ ਗਰਮੀ ਇਤਨੀ ਹੈ ਬਾ ਬਾਹਰ ਜਾਓ ਤੇ ਹੱਥ ਪੈਰ ਸੜ
ਹਾਂ ਹੂੰ ਧੁੱਪ ਚ ਜਾਣਾ ਨੀ ਚਾਹੀਦਾ
ਹੂੰ ਗਰਮੀ ਵਿੱਚ ਤਾਂ ਬਿਲਕੁਲ ਵੀ ਬੱਚੇ ਵੀ ਫੇਰ ਤਾਂਗ ਕਰਦੇ ਨੇ ਚਲੋ ਚਲੋ ਕਿਤੇ ਘੁੰਮਣ ਚੱਲੀਏ ਲੇਕਿਨ ਜਾਵੇ ਕਿੱਥੇ ਬੰਦਾ ਗਰਮੀ ਇੰਨੀ ਹੈ
ਤੈਨੂ ਕਿੱਥੇ ਲੈ ਕੇ ਜਾਓ ਧੁੱਪੇ ਠੀਕ ਏ ਹੁਨ
ਹਾਂਜੀ ਧੁਪ ਧੁੱਪੀ ਹੀ ਬਹੁਤ ਪੈ ਰਹੀ ਆ ਕਰੇ ਕੀ ਬੰਦਾ ਹੂੰ ਹੋਰ ਸੁਣਾਓ ਹੋਰ ਰੋਟੀ ਪਾਨੀ ਕੀ ਖਾਧਾ ਫੇਰ ਤੁਸੀਂ ਅੱਜ
ਰੋਟੀ ਪਾਣੀ ਅਸੀਂ ਖਾਧਾ ਪਿਆਜ ਦੇ ਰੋਟੀ ਨੂੰ
ਅੱਛਾ ਅੱਛਾ ਅੱਛਾ ਮੈਨੂੰ ਇੱਕ ਗੱਲ ਦੱਸੋ ਜਿਵੇਂ ਅਸੀਂ ਮੰਨ ਲਓ ਸੋਇਆਬੀਨ ਦੀ ਵੜੀਆਂ ਬਣਾਣੀਆਂ ਹੋਣ ਅਸੀਂ ਉਹਨੂੰ ਸੁੱਕੀਆਂ ਬਣਾਨੀਆਂ ਤੇ ਕਿੱਦਾਂ ਬਣਾਵਾਂਗੇ ਅਸੀਂ
ਸੁੱਕੇ ਤੇ ਸੁੱਕੀਆਂ ਅਸੀਂ ਤੇਲ ਚ ਵੀ ਭੁੰਨ ਲੈਂਦੇ ਆ
ਅੱਛਾ ਭੁੰਨ ਕੇ ਵੀ ਬਣਾ ਸਕਦੇ ਹ ਨਹੀਂ ਉਹ ਤੇ ਫਿਰ ਹਾਰਡ ਹੋ ਜਾਣਗੇ ਨਾ ਜਿਵੇਂ ਜਿਸ ਤਰ੍ਹਾਂ ਕਿ ਅਸੀਂ ਗ੍ਰੇਵੀ ਵੀਹ ਵਾਲੀ ਅਪ
ਹਾਂ ਕਈ ਵਾਰੀ ਭਿਉਂਕੇ ਬਣਾ ਦਿੰਦੇ ਆ ਕਈ ਵਾਰੀ ਭਿਉਂਕੇ ਫਿਰ ਤਲ ਲੈਂਦੇ ਆ ਪਿਆਜ ਤੇ ਪਾ ਪੂ ਕੇ ਫੇਰ ਬਾਅਦ ਸੁੱਕੇ ਸੁੱਕੀਆਂ ਬਣਾ ਦਿੰਨੇ ਆ ਇਹ ਤੇ ਮੈਂ ਹਮ
ਅੱਛਾ ਅੱਛਾ ਵਿੱਚ ਲਸਣ ਵਗੈਰਾ
ਹਾਂਜੀ ਨਹੀਂ ਪਿਆਜ ਵਗੈਰਾ ਸਭ ਪਾ ਸਕਦੇ ਆ ਟਮਾਟਰ
ਅੱਛਾ ਪਿਆਜ ਵੀ ਪਾ ਸਕਦੇ ਆ ਅੱਛਾ ਅੱਛਾ ਸਹੀ ਹੈ ਮੈਂ ਇੱਕ ਵਾਰੀ ਕਰ ਕੇ ਦੇਖਾਂਗੀ ਟਰਾਏ ਇਸਨੂੰ ਕੀ ਕਿੱਦਾਂ ਬਣਾਉਂਦੇ ਨੇ ਅੱਛਾ ਹਾਂ ਬੱਚੇ ਬੱਚੇ ਸੁੱਕੀ ਖਾ ਲੈਂਦੇ ਨੇ ਲੇਕਿਨ ਅਸੀ ਮੈਂ ਤੇ ਕਦੀ ਕਦੀ ਇਹਨੂੰ ਮਿਕਸੀ ਦੇ ਵਿੱਚ ਪੀਸ ਕੇ ਤੇ ਇਦੇ ਮੋਮੋਜ਼ ਵੀ ਬਣਾ ਦਿੰਨੀ ਹੁੰਨੀ ਆ ਕਿ ਬੱਚੇ ਚਲੋ ਮੋਮੋ ਦੇ ਥਰੂ ਵੀ ਖਾ ਲੈਂਦੇ ਨੇ।
ਹਾਂਜੀ।
ਔਰ ਮੰਨਚੂਰੀਅਨ ਆਂਦਾ ਤਾਨੂੰ ਬਨਾਨਾ ਮਨਚੂਰੀਅਨ ਕਿਵੇ ਬਨਾਂਦੇ ਨੇ?
ਨਈ ਨੀ ਮੈਂ ਨੀ ਬਨਾਯਾ ਕਦੀ।
ਅਛਾ, ਮਨਚੂਰੀਅਨ ਨੀ ਆਂਦਾ। ਅੱਛਾ ਅੱਛਾ। ਮੈਂ ਕੈ ਸੈ਼ਦ ਮਨਚੂਰੀਅਨ ਆਂਦਾ ਹੋਏਗਾ। ਤੇ ਮੈਂ ਰੈਸਿਪੀ ਪੁੱਛ ਲਾਂ ਮਨਚੂਰੀਅਨ ਦੀ ਕਿਵੇਂ ਬਨਦੀ ਐ?
ਹਾਂ ਬੱਚੇਆਂ ਨੂੰ ਨਵੀਂ ਨਵੀਂ ਚੀਜ ਚਾਈਦੀ ਐ ਗਰਮੀਆਂ ਨੂੰ।
ਐਈ ਤੇ ਗੱਲ ਐ ਬੱਚੇ ਖਾਂਦੇ ਨੀ। ਬੱਚੇ ਖਾਂਦੇ ਨੀ ਹੈਗੇ। ਕੀ ਕਰਾਂ?
ਤੇ ਖਾਂਦੇ ਏਨਾਨੂੰ ਚੀਜ ਚਾਈਦੀ ਏ।
ਅੱਜ-ਕੱਲ ਨਵੀਆਂ ਨਵੀਆਂ ਚੀਜਾਂ ਤੇ ਫੋਨਾਂ ਦੇ ਵਿੱਚੋਂ ਦੇਖ ਦੇਖ ਕੇ ਸਿੱਖਦੇ ਰੇਂਦੇ ਨੇ। ਓ ਫੇਰ ਕੈਨਗੇ ਮੰਮੀ ਐ ਬਨਾ ਲੋ, ਮੰਮੀ ਐ ਬਨਾ ਲੋ।
ਹਾਂਜੀ।
ਬਸ ਸਾਰਾ ਦਿਨ ਸਾਨੂੰ ਰਸੋਈਆਂ ਚ ਵਾੜੀ ਰੱਖਨਗੇ ਫੇਰ ਕਦੀ ਐ ਕਰੀਮ ਬਨਾ ਲੋ, ਤੇ ਕਦੀ ਕੁਛ ਬਨਾ ਲੋ। ਅਸ ਐਹੀ ਕੰਮ ਕਰਦੇ ਰੇਂਦੇ ਨੇ।
ਹੂੰ, ਆ ਛੁੱਟੀਆਂ- ਛੁੱਟੀਆਂ ਦੇ ਦਿਨ ਕਨੇ ਬੱਚੇਆਂ ਦੀਆਂ।
ਹੋਰ, ਛੁੱਟੀਆਂ ਦੇ ਵਿੱਚ ਤੇ ਐਈ ਦਿਮਾਗ ਖਰਾਬ ਕਰਦੇ ਨੇ। ਉੱਠਦੇ ਵੀ ਲੇਟ ਨੇ, ਖਾਂਦੇ ਵੀ ਲੇਟ ਨੇ, ਸਾਰੇ ਕੰਮ ਲੇਟ ਕਰਦੇ ਨੇ।
ਹੁਨ ਵੀ ਦੇਰ ਨਾਲ ਸੋਣਾ ਫੇ ਹਾ, ਕੇ ਸੋ ਜਾਂਦੇ ਬੱਚੇ।
ਹੋਰਾ? ਨਾ, ਬਾਰਾਂ- ਬਾਰਾਂ ਵਜਾ ਦੇਂਦੇ ਨੇ ਸੌਂਦੇ। ਬਾਰਾਂ ਵਜੇ ਸੋਨਗੇ, ਫੇਰ ਸਵੇਰੇ ਉੱਠਨਗੇ ਦਸ- ਦਸ ਵਜੇ। ਓ ਫੇਰ ਨਾਸ਼ਤੇ ਦਾ ਪਤਾ ਨੀ। ਏਨਾਂ ਨੇ ਕੀ ਕਰਨਾ? ਕੀ ਕੀ ਨੀ ਕਰਨਾ। ਨਾ ਕਿਸੇ ਚੀਜ਼ ਦਾ ਪਤਾ ਐ। ਬਸ ਫੋਨ ਦੇ ਦੋ। ਟੀਵੀ ਦੇਖਲੋ।
ਹੂੰ।
ਹਾਂ, ਪੈਲੇ ਤੇ ਐਈ ਓ ਪੁੱਛਨਗੇ ਖਾਨੇ ਮੇ
ਹੂੰ। ਹਾਂ, ਕੀ ਬਣਾਏਆ ਮੰਮੀ ਬ ਮਨ ਦਸੋ?
ਹਾਂ, ਬਸ ਐਈਓ ਗੱਲ ਐਸ ਤਰਾਂ ਈ ਹੁੰਦਾ, ਬਸ ਏਨਨ ਦਾ।
ਸਾਰੇਆਂ ਨੇ ਇੱਕੋ ਚੀਜ਼ ਨੀ ਖਾਣੀ, ਅਲਗ-ਅਲੱਗ।
ਹਾਂ, ਅਲੱਗ-ਅਲੱਗ ਇੱਕ-ਇੱਕ ਦੀ ਡਿਮਾਂਡਾ ਹੁੰਦੀਆ ਐ। ਓਨੇ ਆਲੂ ਦਾ ਪਰੌਠਾ
ਹਾਂ, ਹਂ। ਅਲਗ-ਅਲੱਗ ਚੀਜ ਖਾਣੀ ਬੱਚੇਆਂ ਨੇ ਵੀ। ਏ ਵੀ ਨੀ ਏਕ ਚੀਜ਼ ਬਣਾ ਲੀਏ ਅਸੀ ਮਰਜੀ ਨਾਲ। ਸਾਰੇਆਂ ਬੱਚੇਆਂ ਨੇ ਖਾ ਲੀ। ਹਾਂ, ਹੋਰ।
ਹੋਰ ਸੁਨਾਓ। ਕਿਤੇ ਘੁੰਮਣ
ਹੂਂ ਹੁਨ ਨਾਨ ਨਾਨ ਗਏ ਨੇ। ਅੱਛਾ, ਸੋਚਦੇ ਆਂ, ਦੇਖਾਂਗੇ। ਗਰਮੀ ਪੈ ਰੀ ਐ।
ਅੱਛਾ ਅੱਛਾ, ਕਿੱਥੇ ਜਾਓਗੇ?
ਦੇਖੋ, ਕਿੱਧਰ ਨਿਕਲਦੇ ਆ? ਜਿਥੇ ਦਾ ਪੋ੍ਗਰਾਮ ਬਣਦਾ ਹੋਰ।
ਕਿ ਕੇ ਬੰਦਾ ਪਾੜਾਂ ਤੇ ਵੀ ਕੀ ਘੁੰਮਣ ਜਾਏ, ਇਤਨੀ ਤੇ ਗਰਮੀ ਐ ਓਥੇ ਪਾੜ ਵੀ ਤਪ ਤਪੇ ਪਏ ਨੇ।
ਹਾਂ, ਉੱਥੇ ਪਹਾੜਾਂ ਚ ਕਦੇ ਮੀਂਹ ਆ ਗਿਆ, ਕਦੇ ਧੁੱਪ ਨਿਕਲੇ ਆਈ। ਹਾਂ, ਹਮ।
ਤੇ ਬੱਚਿਆਂ ਦੇ ਨਾਲ ਸਮਾਨ ਵੀ ਤੇ ਕਿੰਨਾ ਚੁੱਕਣਾ ਪੈਂਦਾ ਵਾ। ਕੱਲਾ ਬੰਦਾ ਤੇ ਸਮਾਨ ਚੁੱਕ ਕੇ ਚੱਲ ਜਾਈਂ, ਬੱਚਿਆਂ ਦੇ ਨਾਲ ਉਹਨਾਂ ਦੇ ਛੱਤੀ ਸੌ ਚੀਜ਼ਾਂ ਨੇ। ਚੁੱਕੋ, ਫੇਰ ਜਾਓ। ਹੈ, ਬੜੀ ਦਿੱਕਤ ਹੁੰਦੀ ਹੈ।
ਹਮ, ਇਹ। ਹਮ। ਕੀ ਬਣਾਇਆ ਤੁਸੀਂ ਅੱਜ? ਹੈਲੋ। ਤੁਹਾਡੀ ਆਵਾਜ਼ ਬੰਦ ਹੋ ਗਈ ਫੇਿਰ? ਇਹ ਨੈੱਟ ਦੀ ਆ ਜਾਂਦੀ ਹੈ ਨਾ। ਆਵਾਜ਼ ਨਹੀਂ ਆਈ ਤੁਹਾਡੇ ਫੇਰ? ਹੈਲੋ। ਹੈਲੋ। ਹੈਲੋ।